ਹੈਲੋ।
ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ।
ਕੀ ਹਾਲ ਚਾਲ ਨੇ? ਠੀਕ ਓ ਜੀ।
ਹਾਂਜੀ, ਮੈਂ ਠੀਕ ਆਂ। ਤੁਸੀ ਕਿੱਦਾਂ ਓ?
ਸਭ ਵਧੀਆ। ਸਭ ਵਧੀਆ। ਤੁਸੀ ਸੁਨਾਓ?
ਹਾਂਜੀ। ਬਸ ਜੀ ਘਰੇ ਈ ਆਂ ਅੱਜ ਤੇ।
ਅੱਛਾ। ਸਟੱਡੀ ਕਰਦੇ ਸੀ, ਜੋਬ ਕਰਦੇ ਸੀ।
ਸਟੱਡੀ ਕਰ ਰੀ ਆਂ।
ਅੱਛਾ ਅੱਛਾ। ਚਲੋ ਅੱਗੇ ਕੀ ਸੋਚੇਆ ਸਟੱਡੀ ਤੋਂ ਬਾਦ ਕੀ ਕਰਨਾ?
ਅ ਟੀਚਿੰਗ ਲਾਈਨ ਚ ਜਾਂਗੀ। ਲਾਸਟ ਸੈਮ ਐ ਮੇਰਾ ਮਾਸਟਰਸ ਦਾ।
ਅੱਛਾ। ਤੇ ਜਵਾਕਾਂ ਨੂੰ ਕੁੱਟੋਗੇ। ਹੈਂ।
ਹਾਂਜੀ।
ਕੇਆ ਬਦਲੇ ਸਾਰੇ ਪੂਰੇ ਕਰ ਲੈਨੇ ਜਵਾਕਾਂ ਦੇ ਜੋ ਸਕੂਲ ਟੈਮ ਸਾਡੇ ਟੈਮ ਹੁੰਦੇ ਸੀਗੇ ਕਿ ਨਈ।
ਆਂ ਸਰ ਸਾਡੇ ਟੈਮ ਤੇ ਗੱਲਾਂ ਹੋਰ ਸੀ। ਹੁਣ ਕਿੱਥੇ ਕੁੱਟ ਸਕਦੇ ਆਂ ਜਵਾਕਾਂ ਨੂੰ। ਹੁਨ‌ ਤੇ ਤੁਸੀ ਛੇਤੀ ਚ ਝਿੜਕ ਵੀ ਨੀ ਸਕਦੇ।
ਅੱਛਾ ਅੱਛਾ। ਚਲੋ ਦੇਖ ਕੋਕਿ ਪੈਲਾਂ ਦੇ ਟੈਮ ਤੇ ਜਵਾਕਾਂ ਨੂੰ ਕੁੱਟ ਕੇ ਤੇ ਬੰਦਾ ਤੇ ਬਨਾਂਦੇ ਸੀਗੇ
ਹੂੰ। ਹੁਨ ਨੀ ਚੱਲਦੀਆਂ ਓ ਸਭ ਚੀਜਾਂ। ਹੁਨ ਤੇ ਤੁਸੀ ਅ ਆਪਦੇ ਜਵਾਕ ਕਾਨੂੰ ਨੀ ਕੈ ਸਕਦੇ। ਕਿਸੇ ਹੋਰ ਤਨ ਨੂੰ ਤੇ ਗਲ ਈ ਵੱਖਰੀ ਆ।
ਵੈਸੇ ਸਈ ਗੱਲ ਏ, ਕੁੱਟਣਾ ਚਾਈਦਾ ਕੇ ਨਈ ਕੁੱਟਣਾ ਚਾਈਦਾ ਜਵਾਕਾਂ ਨੂੰ?
ਦੇਖੋ, ਵੈਸ ਤੇ ਨਈ ਬਟ ਅ ਕਈ ਵਾਰੀ ਨਾ ਮਤਲਬ ਓ ਚੀਜ ਵੀ ਜਰੂਰੀ ਐ। ਜੇ ਥੋੜੀ ਜਿ ਸਖਤੀ ਨੀ ਅਸੀ ਰੱਖਾਂਗੇ ਤੇ ਬ ਤਾਂ ਸਾਡੀ ਗੱਲ ਨੀ ਮੰਨੇਗਾ। ਗੱਲ ਮੰਨਨਾ ਏ ਨੀ ਐ ਕਿ ਤੁਸੀ ਅਪਨੀ ਮਰਜੀ ਚਲਾਈ ਜਾ ਰੇ ਓ। ਜੇੜੇ ਮਾਂ ਬਾਪ ਨੇ ਜਾਂ ਟੀਚਰ ਨੇ ਓ ਬੱਚੇ ਦੇ ਭਲਾਈ ਵਾਸਤੇ ਈ ਤਾਂ ਕੁਛ ਕੈਂਦੇ ਨੇ।
ਬਿਲਕੁਲ ਜੀ। ਪਰ ਜੇ ਕਈ ਮੇਰੇ ਵਰਗੇ ਵੀ ਨਲਾਏਕ ਬੱਚੇ ਵੀ ਹੁੰਦੇ ਨੇ ਨਾ।
ਜੇੜੇ ਪੜ ਕੇ ਰੈ ਜਾਂਦੇ ਨੇ ਕੇਂਦੇ ਓ ਸਾਡੇ ਟੀਚਰ ਤੇ ਵਿਚਾਰੇ ਥੱਕ ਗੇ ਸੀਗੇ। ਕੇਂਦੇ ਤਾਨੂੰ ਪੜਾ ਨੀ ਸਕਦੇ। ਸਾਨੂੰ ਪੜਾਈ ਛੱਡ ਸਾਨੂੰ ਸਾਨੂੰ ਸਕੂਲ ਛੱਡਣਾ ਪੈਜੇ
ਹੂੰ।
ਕਿ ਨੀ। ਪੈਲਾਂ ਸਬਜੈਕਟ ਏਨੇ ਹੈਵੀ ਵੀ ਨੀ ਹੁੰਦੇ ਸੀਗੇ। ਅਜ-ਕਲ ਸਬਜੈਕਟ ਦੇਖਲੋ ਕਿੰਨੇ ਹੈਵੀ ਕਰਤੇ ਨੇ ਏਨਾਂ ਨੇ ਬੱਚੇਆਂ ਦੇ ਕਿ ਨਈ।
ਹਾਂਜੀ ਹਾਂਜੀ। ਹੁਨ ਪੈਲਾਂ ਤਾਂ ਛੋਟੇ ਬੱਚੇਆਂ ਨ ਤਾਂ ਜਿਵੇਂ ਥੋੜ੍ਹਾ ਬਹੁਤਾ ਜੇ ਕਰਾਂਦੇ ਸੀ ਹਿੰਦੀ, ਇੰਗਲਿਸ਼, ਮੈਥ ਬਸ ਹੁਣ ਤੁਸੀਂ ਸੈਕਿੰਡ ਥਰਡ ਤੋਂ ਹੀ ਨਾ, ਜਿਹੜੇ ਸਕੂਲ ਨੇਵੇ ਸਕੂਲ ਸੈਕਿੰਡ ਥਰਡ ਤੋਂ ਈ ਏ ਬੀ, ਐਸ ਐਸ ਟੀ, ਸਾਇੰਸ ਸਾਰੇ ਈ ਇੰਨੇ-ਇੰਨੇ ਸਬਜੈਕਟ ਨਾਲੇ ਹੁਣ ਤਾਂ ਨਵਾਂ ਹੀ ਚੱਲਿਆ ਪਹਿਲਾਂ ਤਾਂ ਕੰਪਿਊਟਰ ਹੁੰਦਾ ਸੀ ਹੁਣ ਤਾਂ ਆਈ ਟੀ ਚੱਲਣ ਲੱਗਿਆ ਆਈ ਟੀ ਜਾਂ ਏ ਆਈ। ਹੁਣ ਤਾਂ ਇਹ ਵੀ ਐਡ ਹੋ ਗਿਆ ਛੋਟੇ ਬੱਚਿਆਂ ਚ ਈ।
ਅੱਛਾ ਜੀ ਅੱਛਾ। ਪਹਿਲਾਂ ਤੇ ਸੱਤ ਕਲਾਸਾਂ ਹੀ ਲਾਇਆ ਸੱਤ ਕਲਾਸ ਸੱਤ ਪੀਰੀਅਡ ਹੀ ਕਹਿੰਦੇ ਸੀ ਲੱਗਦੇ ਸੀਗੇ। ਪੰਜ ਪਹਿਲਾਂ ਲੱਗਦੇ ਸੀ ਦੋ ਐਂਡ ਤੇ ਲੱਗਦੇ ਸੀ ਨਾ ਲੰਚ ਟਾਈਮ ਤੋਂ ਬਾਅਦ।
ਹਾਂਜੀ-ਹਾਂਜੀ।
ਹੁਣ ਵੀ ਇਹਨੇ ਈ ਲੱਗਦੇ ਕਿ ਚੇਂਜ ਹੋ ਗਿਆ ਕੁਛ।
ਨਹੀਂ ਪੀਰੀਅਡ ਦਾ ਐਵੇਂ ਈ ਏ ਬਟ ਉਹ ਪਹਿਲਾਂ ਐਵੇਂ ਹੁੰਦਾ ਸੀ ਕਿ ਚਲੋ ਜਿਹੜੇ ਸਬਜੈਕਟ ਕਟ ਨੇ ਸਾਰਾ ਤਾਂ ਡੇਲੀ ਇੱਕ-ਇੱਕ ਲੈਕਚਰ ਹੋ ਜਾਂਦਾ ਸੀ, ਬਟ ਮਤਲਬ ਕੋਈ ਐਕਸਟਰਾ ਹੁੰਦਾ ਐਕਸਟਰਾ ਜਿਵੇਂ ਹੁੰਦਾ ਸੀ ਡਰੋਇੰਗ ਦਾ ਹੋ ਗਿਆ। ਜਾਂ ਮਿਊਜਿਕ ਵਗੈਰਾ, ਜਿਹੜੇ ਬੱਚੇ ਉਹ ਤਾਂ ਫਰੀ 'ਚ ਗੱਲਾਂ ਬਹਿ ਗੱਲਾਂ ਹੀ ਕਰਨੀਆਂ ਸੀ ਬੱਚਿਆਂ ਨੇ ਬਹਿ ਕੇ ਪਰ ਹੁਣ ਉਹ ਵੀ ਉਹ ਵੀ ਲੈਕਚਰ ਇਹੋ ਜਿਹੇ ਹੋ ਗਏ ਨੇ ਜਿਵੇਂ ਆਈਟੀ ਵਗੈਰਾ ਦੇ ਸਬਜੈਕਟ ਨੇ ਬੱਚਿਆਂ ਨੂੰ ਪੜ੍ਹਾਉਣ ਲਾ ਤਾ, ਤੇ ਹੁਣ ਤਿੰਨ ਦਿਨ, ਅਲੱਗ ਪੀਰੀਅਡ ਲੱਗਣਗੇ ਤਿੰਨ ਦਿਨ ਅਲੱਗ ਲੱਗਣਗੇ। ਤੇ ਨਾਲੇ ਇੰਨੇ ਸਬਜੈਕਟ, ਇੰਨੇ ਬੁੱਕਸ। ਬੱਚੇ ਤਾਂ ਆਪ ਦਾ ਵਜਨ ਇੰਨਾ ਹੈਗਾ ਨੀ ਜਿੰਨਾ ਉਹਨਾਂ
ਜਿੰਨੇ ਬੈਗ ਦਾ, ਜਿੰਨੇ ਬੈਗ ਦਾ ਵਜਨ ਕਰਦੇ ਬਿਲਕੁਮ ਸਹੀ ਗੱਲ ਐ। ਪਹਿਲਾਂ ਦੇ ਟਾਈਮ ਤੇ ਕੋਈ ਇੰਨੇ ਪੜ੍ਹਾਈ ਦਾ ਸਟੈਚ ਵੀ ਨੀ ਹੁੰਦਾ ਸੀਗਾ ਅਸੀਂ ਪਤਾ ਸਕੂਲੋਂ ਮੈਂ ਆਂਦਾ ਸੀ ਨਾ ਸਕੂਲ ਦੇ ਪੜ ਕੇ ਤਿੱੱਕੀ ਜਾਣਾ ਵਾ, ਖੱਪ ਪਾ ਕੇ ਆਉਂਦਾ ਸੀਗਾ ਪਰ ਆ ਕਹਿੰਨਾ ਮੈਂ ਡੱਬਾ ਸਿੱਟ ਕਹਿੰਦਾ ਰੋਟੀ ਖਾ ਕੇ ਘਰੇ ਮੈਂ ਕਿਹਾ ਮ ਮੰਮੀ ਐ ਮੰਮੀ ਕਹਿੰਦੇ ਕਿੱਥੇ ਚੱਲਾ ਟਿਊਸ਼ਨ ਕਹਿੰਦੇ ਤੇਰੇ ਭਾਪੇ ਨੇ ਜਾਣਾ ਵਾ, ਮੈਂ ਕਿਹਾ ਭਾਪੇ ਨੂੰ ਭੇਜਦੇ ਮੈਂ ਤੇ ਕ੍ਰਿਕਟ ਖੇਡਣ ਚੱਲਾ ਵਾ। ਪਰ ਕਦੀ ਉਹ ਚੀਜ਼ਾਂ ਵੀ ਯਾਦ ਆਂਦੀਆਂ ਨੇ ਜੋ ਪੁਰਾਣੇ ਸਮੇਂ ਦੀ ਚੀਜ਼ਾਂ ਸੀਗੀਆਂ ਸਹੀ ਗੱਲ ਕਹਿੰਦੇ ਸੀ ਸਿਆਣੇ ਕਿ ਨਹੀ। ਸਿਆਣੇ ਦੇ ਕਿਹਾ ਔਲੇ ਦਾ ਖਾਧਾ ਚੀਜ਼ਾਂ ਵਧੀਆ ਹੁੰਦੀ ਸੀ ਪਰ ਉਦੋਂ ਉਹ ਸਮਝਦੇ ਸਮਝਦੇ ਨੀ ਕਿਸੇ ਚੀਜ਼ਾਂ ਨੂੰ। ਹਾਂਜੀ-ਹਾਂਜੀ, ਹਾਂਜੀ।
ਬਟ ਹੁਣ ਤਾਂ ਟਾਈਮ ਬਹੁਤ ਚੇਂਜ ਹੋ ਗਿਆ ਪਹਿਲਾਂ ਨਾਲੋ ਹੁਣ ਸਭ
ਨਾਲੇ ਹੁਨ ਫੀਸ ਹੁਨ ਫੀਸਾਂ ਵੀ ਮਹਿੰਗੀਆਂ ਕਰਤੀਆਂ ਨੇ ਸਾਰਾ ਕੁਛ ਕਰਤਾ ਜੀ। ਉਹਨਾਂ ਨੇ ਬਸ ਆਪਣੀ ਜੇਬਾਂ ਭਰਨ
ਹਾਂ ਹੁਣ ਤਾਂ ਬਸ ਬਿਜਨਸ ਹੀ ਰਹਿ ਗਿਆ। ਹਰ ਥਾਂ-ਥਾਂ ਤੇ ਸਕੂਲ ਨੇ, ਸਕੂਲ ਵੀ ਕੀ ਪਹਿਲਾਂ ਤਾਂ ਹੁੰਦਾ ਸੀ ਟਾਵੇਂ-ਟਾਵੇਂ ਸਕੂਲ ਹੁੰਦੇ ਸੀ, ਹੁਣ ਹਰ ਜਗ੍ਹਾ ਸਕੂਲ ਐਵੇਂ ਨੇ, ਜਿਵੇਂ ਬੱਸ ਬੱਚੇ ਆਜੋ ਆਜੋ ਆਜੋਂ ਜਿਵੇਂ ਛੁੱਟੀਆਂ ਨੇ ਯਾ ਐਗਜ਼ਾਮਜ ਖਤ ਖਤਮ ਹੁੰਦੇ ਨੇ ਟੀਚਰਾਂ ਨੂੰ ਭੇਜਦੇ ਨੇ ਜਾ ਕੇ ਤੁਸੀਂ ਐਡਮਿਸ਼ਨ ਫੜ ਕੇ ਲਿਆਓ।
ਆਹ ਸਾਡੇ ਗਲੀ 'ਚ ਵੀ ਆਂਦੇ ਨੇ ਆਪਣੇ ਬੱਚਿਆਂ ਨੂੰ ਐਡਿਸ਼ਨ ਕਰਾ ਲ ਲੋ ਮੈਂ ਕਿਹਾ ਜੇ ਨੈਣਾ ਹੋਇਆ ਨੀਗਾ ਨਾਲ
ਤੇ ਹਾਂਜੀ ਉਹਨਾਂ ਨੇ ਤਾਂ ਉਹਨਾਂ ਨੂੰ ਕੀ ਹੈ ਉਹਨਾਂ ਨੂੰ ਪੈਸਾ ਕਮਾਣਾ।
ਬਿਲਕੁਲ ਜੀ ਪਰ ਪੈਸੇ ਮਗਰ ਦੁਨੀਆਂ ਦੀ ਭੱਜ ਰਹੀ ਏ ਨਾ ਪਰ ਇਹ ਦੇਖ ਨੀ ਰਹੀ। ਇਹ ਚੀਜ਼, ਹੁਣ ਐ ਚੀਜ਼ ਦੇਖ ਸਿੱਖਣੀਆਂ ਚਾਹੀਦੀਆਂ ਬੱਚੇ ਤਾਂ ਚਲੋ ਅਗਰ ਮਾਂ ਪਿਓ ਕਿੱਦਾਂ ਨਾ ਕਿੱਦਾਂ ਕਰਕੇ ਮਾਂ ਪਿਓ ਪੈਸਾ ਲਾਂਦੇ ਨੇ। ਕੁਛ ਬੱਚਿਆਂ ਨੂੰ ਵੀ ਤਾਂ ਹੋਣਾ ਚਾਹੀਦਾ ਜੀ ਬੱਚਿਆਂ ਨੂੰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ, ਤੇ ਸਕੂਲ ਵਾਲਿਆਂ ਨੇ ਕੀ ਸਕੂਲਾ ਨੇ ਪੈਹੇ ਪੂਰੇ ਕਰਨੇ ਕਲਾਸਾਂ ਵੀ ਟਪਾਈ ਜਾਣੀਆਂ ਜੀ। ਕਿ ਨਹੀਂ ਪੈਹੇ ਤੇ ਮਾਂ- ਪਿਓ ਤੇ ਲੱਗਨੇ ਨੇ।
ਹਾ। ਹੁਨ ਤਾਂ ਸਕੂਲਾਂ 'ਚ ਜਿਵੇਂ ਚਲੋ ਸਟੱਡੀ ਤਾਂ ਹੈ ਹੀ ਐ। ਇੱਕ ਜਿਵੇਂ ਕਿ ਅਸੀਂ ਨਾ ਐਕਸਟਰਾ ਕਲਾਸ ਲੈਣਗੇ ਜਿਹੜੇ ਵੀਕ ਬੱਚੇ ਨੇ। ਕਈ ਸਕੂਲਾਂ ਚ- ਐਵੇਂ ਉਵੇਂ ਹੁੰਦਾ ਹੈ ਰਮੀਡਅਲ ਦੇ ਕਿਸੇ ਦੇ ਨਾਂ ਤੇ ਉਹਨਾਂ ਦੀ ਵੱਖ ਵੀ ਫੀਸ ਆਏਗੀ। ਫਿਰ ਕੋਈ ਫੰਕਸ਼ਨ ਹੋ ਗਿਆ। ਹੈਂ ਜੇ ਕੋਈ ਐਕਟੀਵਿਟੀ ਹੋ ਗਈ ਓਦੇ ਅਲੱਗ ਚਾਰਜਿਸ ਐਵੇਂ-ਐਵੇਂ ਕਰ-ਕਰ, ਕੇ ਤੇ ਰੋਜ਼ ਕੋਈ ਨਾ ਕੋਈ ਐਕਟੀਵਿਟੀ ਕਰ ਕਰਕੇ ਉਹ ਦਿਨ ਹੀ ਕਰੱ ਦੀਦੇ ਨੇ ਮੈਂ ਸੋਚਦੀ ਹਾਂ। ਪੜਾਈ ਕਦੋਂ ਕਰਵਾਂਦੇ ਹੋਣਗੇ।
ਉਹੀ ਤੇ ਗੱਲ ਏ ਮੇਰਾ ਪੰਜਾ ਹੈਗਾ ਵਾ ਉਹ ਪਤਾ ਨ ਐਸ ਡੀ ਪਬਲਿਕ ਹਾਈ ਸ- ਸਕੂਲ ਵੀ ਹੈਗਾ ਵਾ ਜਗਾਘਰੀ ਸਭ ਤੋਂ ਵੱਡਾ ਸਕੂਲ ਕਹਿੰਦੇ ਨੇ ਹੈਗਾ ਮੈਨੂੰ ਤੇ ਪਤਾ ਨੀ ਗਾ। ਤੇ ਉਹ ਉੱਥੇ ਪੜਦਾ ਵਾ ਉਹ ਮੇਰੀ ਭੈਣ ਕਹਿੰਦੀ ਏ ਉਸ- ਸਕੂਲ ਤੋਂ ਆਇਆ ਜੀ ਆ ਕੇ ਟਿਊਸ਼ਨ ਚੱਲ ਗਿਆ ਵਾ ਇੱਕ - ਇੱਕ ਸਬਜੈਕਟ, ਦੇ ਉਹਨੂੰ ਪੈਸੇ ਸਾਨੂੰ ਦੇਣੇ ਪੈਂਦੇ ਨੇ ਪਹਿਲਾਂ ਤਾਂ ਸਾਡੇ, ਟਿਊਸ਼ਨ ਆਂ ਅਤੇ ਅੰਗਰੇਜ਼ੀ ਮਾਟਰ ਪੜਾਣਾ ਹਿੰਦੀ ਪੜਾਉਣਾ ਸਭ ਕੁਝ ਊਨੇ ਕਰਾਣਾ ਟਿਊਸ਼ਨ, ਇਹ ਤੇ ਕਹਿੰਨੀ ਮੇਰੀ ਭੈਣ ਕਹਿੰਦੇ ਕੱਲੇ - ਕੱਲੇ ਸਬਜੈਕਟ ਦੇ ਪੈਹੇ ਲੈਂਦੇ ਨੇ।
ਹਾਂਜੀ।
ਤੇ ਪੜਾਈਆਂ ਇੰਨੀ ਕੁ ਮਹਿੰਗੀ ਕਰ- ਤੀਆਂ ਨੇ ਪਹਿਲਾਂ ਤਾਂ ਦੇਖੋ ਗਿਆਨ ਵੰਡਣ 'ਚ ਗਿਆਨ ਆਂਦਾ ਸੀਗਾ ਹੁਣ, ਤੇ ਪੇਹਲੇ ਗਿਆਨ ਵੇਚਣ ਲੱਗ ਪਏ ਨੇ।
ਕਹਿ ਰਹੇ ਹੋ?
ਤੁਸੀਂ ਵੀ ਏਸੇ ਲੈਣ ਈ ਚ ਹੀ ਹੈਗੇ ਹੋ ਕੀ ਨਹੀਂ। ਹ
ਉਹ ਤੇ ਰਬ ਈ ਜਾਂਣਦਾ ਏ ਅੱਗੇ ਕਿੱਥੇ ਜਾਣਾ ਐ।
ਚਲੋ ਅਸੀਂ ਕਹਦੇ ਆ ਤਰੱਕੀਆਂ ਕਰੋ ਮੈਂ ਕਹਿੰ ਤਰੱਕੀਆਂ ਕਰੋ ਪਰ ਬ- ਬੱਚਿਆਂ ਨੂੰ ਪੜਾਓ ਕਹਿੰਦਾ ਪਾਓ ਜੇ ਮਾਂ ਪਿਓ ਨੇ, ਮਾਂ ਪਿਓ ਨੇ- ਪੈਹੇ ਲਾਏ ਨੇ ਬੱਚਿਆਂ ਤੇ - ਤੇ ਬੱਚਿਆਂ ਨੂੰ ਉਸ ਚੀਜ਼ ਦਾ ਪੂਰਾ, ਦੋਨੋਂ ਦੋ ਤੁਸੀਂ ਜੋ ਆਪਣੇ ਤੋਂ ਬੈਸਟ ਦੇ ਸਕਦੇ ਹੋ। ਕਿਉਂਕਿ ਤੁਹਾਡੇ ਤੋਂ ਚਾਰ ਜਿਕ ਤੁਹਾਨੂੰ ਪਤਾ ਲੱਗੇ ਨਾ ਸਪੀਚ ਕੋਈ ਬੱਚੇ ਨੇ ਦਿੱਤੀ ਐ। ਤੇ ਉਹ ਕਹਿਣਗੇ ਕਿਹਦੇ ਕੋਲ ਪੜਦਾ ਵਾ, ਤੇ ਤੁਹਾਡਾ ਨਾਲ- ਲੈ ਕੇ ਦੱਸੇਗਾ ਏ ਮੈਡਮ ਜੀ ਨੇ ਸਾਨੂੰ ਪੜਾਇਆ ਵਾ, ਕਿ ਨਹੀਂ।
ਹਾਂਜੀ ਐ ਤਾਂ ਹੁੰਦਾ ਈ ਏ ਕਈ ਵਾਰੀ ਜਿਵੇਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਬੱਚਿਆਂ ਦਾ ਐ। ਤੇ ਇਹ ਮੈਂ ਟਿਊਸ਼ਨ ਵੀ ਪੜਾਂਦੀ ਆ ਜਿਵੇਂ ਹਨ ਸਟੱਡੀ ਦੇ ਨਾਲ - ਨਾਲ। ਤੇ ਹਾਂਜੀ ਤੇ ਮੇਰੇ ਨਾਲ ਮੇਰੇ ਕੋਲ ਬੱਚਿਆਂ ਨੇ ਤਾਂ ਹੀ ਮੈਨੂੰ ਪਤਾ ਹੈ ਕਿ ਉਹਨਾਂ ਦਾ ਇਹ ਕੰਮ ਹੁੰਦਾ ਐ ਸਕੂਲੇ। ਬਟ ਸਟੱਡੀ ਜਿਵੇਂ ਮੈਂ ਕਿਹਾ ਕਿ ਰੋਜ਼ ਤਾਂ, ਕੋਈ ਫੰਕਸ਼ਨ, ਕੋਈ ਈਵੈਂਟ ਐਵੇਂ ਨਿਕਲ ਜਾਂਦਾ ਏ। ਕੰਮ ਉਹਨਾਂ ਨੂੰ ਕੰਮ ਦੇਣਾ ਕੰਮ ਐ ਵੀ, ਕਰਕੇ ਆਂਣਾ ਐ, ਘਰੋਂ ਕਰਕੇ ਆਂਣਾ ਐ, ਇਹ ਕਰਕੇ ਆਂਣਾ ਐ, ਘਰੋਂ ਕਰਕੇ ਆਂਣਾ ਐ। ਹੁਣ ਬੱਚੇ ਕਿੱਥੇ ਕਰਨ ਟਿਊਸ਼ਨ ਆਣਗੇ ਦੋ ਘੰਟਾ, ਢਾਈ ਘੰਟਾ ਵਿਚਾਰਾ ਇੱਕ ਛੋਟਾ ਬੱਚਾ ਜਿਹਦੀ ਕੈਪੇਸਿਟੀ ਲਿਮਟਿਡ ਐ। ਉਹਨੂੰ ਤੁਸੀਂ ਸੋਚ ਰਹੇ ਹੋ, ਸਾਰਾ ਕੰਮ ਆਪ ਕਰਕੇ ਆ ਜੇ। ਜੇ ਤੁਸੀਂ ਹੋਰ ਕੋਈ ਉਧਰ ਟਿਊਸ਼ਨ ਟੀਚਰ ਏ, ਪੇਰੈਂਟ ਕੋਈ ਕੰਮ ਕਰਾ ਰਹੇ ਨੇ, ਫੇਰ ਕਹਿੰਦੇ ਤੁਸੀਂ ਕਿਉਂ ਕਰਿਆ? ਜਦੋਂ ਉਹਨੂੰ ਬੱਚੇ ਨੂੰ ਸਮਝ ਨਹੀਂ ਲੱਗ ਰਹੀ।
ਇੱਕ ਘੰਟੇ ਚ ਇਹ ਮਤਲਬ, ਇੱਕ ਦਿਨ ਚ ਕਿੰਨਾ ਕੁ ਕਰ ਲੂਗਾ ਕੰਮ ਇਹਨਾਂ ਕ ਸਕੂਲ ਆਲਿਆ ਨੂੰ ਸੋਚਣਾ ਚਾਹੀਦਾ।
ਹਾਂਜੀ‌। ਛੁੱਟੀ ਦੋ ਤਿੰਨ ਵਜੇ ਛੁੱਟੀ ਹੁੰਦੀ ਹੈ, ਨਾਲੇ ਆ ਕੇ ਲੰਚ ਲੂਚ ਕਰਕੇ, ਬੱਚਾ ਥੋੜਾ ਰੈਸਟ ਕਰੇਗਾ, ਚਾਰ ਸਾਢੇ ਚਾਰ ਜਾਂਦਾ। ਨਾ ਕੋਈ ਬੱਚਿਆਂ ਕੋਲ ਖੇਡਣ ਦਾ ਟਾਈਮ ਐ, ਨਾ ਕੁਛ ਐ
ਉਹ ਪਹਿਲੇ ਲਈ ਪੜ੍ਹਾਈਆਂ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਵਧੀਆ ਸੀਗੀਆਂ। ਤੇ ਬੱਚੇ ਨੂੰ ਖੇਡਣ ਦਾ ਵੀ ਟਾਈਮ ਸੀਗਾ, ਐਸ਼ ਪ੍ਰਸਤੀ ਦਾ ਵੀ ਟਾਈਮ ਸੀਗਾ। ਹੁਣ ਤੁਸੀਂ ਦੇਖ ਲਓ, ਇੰਨਾ ਕੁਛ ਔਖ ਔਖਾ ਕਰਤਾ ਵਾ, ਅੱਜ- ਕੱਲ੍ਹ ਚੌਥੀ- ਪੰਜਵੀਂ ਕਲਾਸ ਦੇ ਬੱਚਿਆਂ ਨੂੰ ਦੇਖ ਲਓ, ਐਨਕਾਂ ਲੱਗੀਆਂ ਹੁੰਦੀਆਂ ਨੇ। ਪੜ੍ਹਾਈ ਹੁੰਦੇ ਨੇ ਹਾਂ ਤੁਸੀਂ ਇਹ ਤੇ ਨ ਲਾਈ ਕਿਤੇ
ਨਹੀਂ-ਨਹੀਂ‌, ਮੇਰੇ ਨੀ ਲੱਗੀ।
ਤੇ ਜਿਹੜੇ ਪੜ੍ਹਾਈ ਦੇ ਕੀੜੇ ਰਹਿੰਦੇ, ਉਹਨਾ ਨੂੰ ਲਗ ਜਾਂਦੀ ਏ ਜਲਦੀ ਲੱਗਦੀ ਏ
ਐਨਾ ਵੀ ਨੀ ਹੈਗੀ ਮੈਂ
ਚਲੋ ਠੀਕ ਹੈ, ਹੋਣਾ ਵੀ ਨੀ ਚਾਹੀਦਾ। ਪੜ੍ਹੋ ਓਨਾ ਕੁ ਕਹਿੰਦੇ ਜ਼ਰੂਰਤ ਤੋਂ ਬਾਅਦ ਹਰ ਇੱਕ ਚੀਜ਼ ਜ਼ਹਿਰ ਹੋ ਜਾਂਦੀ ਏ, ਕਿ ਨਹੀਂ ਆਪਾਂ ਜ਼ਹਿਰ ਨਹੀਂ ਬਨਾਉਣਾ ਆਪਾਂ ਉਹ ਚੀਜ਼ ਦਾ ਯੂਜ ਓਨਾ ਕੁ ਕਰਨਾ, ਜਿੰਨਾ ਕਿ ਸਾਨੂੰ ਜ਼ਰੂਰਤ ਹੈਗੀ ਏ ਕਿ ਨਹੀਂ
ਹਾਂਜੀ, ਪੜ੍ਹਾਈ ਵੀ ਜ਼ਰੂਰੀ ਏ ਤੇ ਨਾਲੇ ਥੋੜ੍ਹਾ ਮਾਇੰਡ ਨੂੰ ਰਿਲੈਕਸ ਵੀ ਚਾਹੀਦਾ ਐ। ਜਦੋਂ ਅ ਅਸੀਂ ਰੈਸਟ ਨਹੀ ਦੇਵਾਂਗੇ, ਮਾਈਡ ਨੂੰ ਉਹ ਕਿੱਥੋਂ ਅੱਗੇ ਕੰਮ ਕਰ ਲਏਗਾ। ਤੁਸੀਂ ਇੱਕ ਦਿਨ ਜ਼ੋਰ ਪਾ ਕੇ ਸਾਰਾ ਕੁੱਛ ਕਰ ਲਿਆ ਪੂਰਾ ਵੀ ਸਾਰਾ ਪੜ੍ਹ ਕੇ ਜਾਣਾ, ਸਾਰਾ ਪੜ੍ਹ ਕੇ ਜਾਣਾ, ਪੜ੍ਹ ਲਿਆ‌ ਤੇ, ਤੁਹਾਡੀ ਜੇ ਤੁਹਾਡਾ ਮਾਇੰਡ ਤਾਂ ਉੱਥੋਂ ਥੱਕ ਜੇਗਾ ਨਾ। ਅਗਲੇ ਦਿਨ ਜਾਂ ਅਗਲੇ ਸਵੇਰ ਤੁਸੀਂ ਜਦੋਂ ਉੱਠੋਗੇ
ਹੂੰ
ਸਾਡਾ ਮਾਈੰਡ ਓਨਾ ਫਰੈਸ਼ ਹੀ ਨਹੀ ਐ।
ਇੱਕ ਛੋਟੀ ਜਿਹੀ ਗੱਲ ਦੱਸਾਂ, ਮੇਰਾ ਯਾਰ ਦੋਸਤ ਨਾ ਇਨਾ ਪੜ੍ਹਾਈ ਦਾ ਕੀੜਾ ਸੀ ਨਾ ਉਹਨੇ ਪਲੱਸ ਟੂ ਕਰਕੇ ਗ੍ਰੈਜੂਏਸ਼ਨ ਕੀਤੀ ਵਿਚਾਰੇ ਨੇ ਨੌਕਰੀਆਂ ਪਿੱਛੇ ਐਨੇ ਧੱਕੇ ਖਾਧੇ ਕੋਈ ਦਸ ਹਜ਼ਾਰ, ਕੋਈ ਪੰਦਰਾਂ ਹਜ਼ਾਰ, ਨੌਕਰੀ ਦੇ ਵੀਹ ਹਜ਼ਾਰ ਹੱਦ ਦੇਵੇ ਕਹਿੰਦਾ ਯਾਰ ਮੈਂ ਇੱਥੇ ਥੱਕ ਕੇ ਆਵਾਂ, ਯਾਰ ਉਥੇ ਕਹਿੰਦਾ ਵਿਚਾਰਾ ਕਰਜ਼ਾ ਕੁਰਜਾ ਫੜ ਕੇ ਦਸ ਕੁ ਲੱਖ ਰੁਪਏ ਲਾ ਕੇ
ਹਾ।
ਤੇ ਬਾਹਰ ਉਹ ਚੱਲ ਗਿਆ, ਠੀਕ ਹੈ ਜੀ, ਤੇ ਅੱਜ ਸੋਹਣਾ ਪੈਸੇ ਕਮਾ ਰਹਾ ਮਹੀਨੇ ਦੇ ਛੇ- ਸੱਤ ਲੱਖ ਤੇ ਹੁਣ ਆਇਆੁ ਅਗਲੇ ਦੇ ਘਰ ਦਾ ਆਪਣਾ ਪਿਛੇ ਘਰ ਲੋਨ 'ਤੇ ਸੀਂ, ਸਾਰਾ ਕਲੀਅਰ ਕੀਤਾ, ਗੱਡੀ ਵੀ ਲਿੱਤੀ ਆ ਕੇ ਦੇਖੋ ਜੀ ਬੰਦੇ ਅੰਦਰ ਟੈਲੈਂਟ ਹੋਣਾ ਚਾਹੀਦਾ। ਮੈਨੂੰ ਇਹ ਤਾਂ ਨਹੀ ਲੱਗਦਾ ਵੀ ਜ਼ਿਆਦਾ ਪੜ੍ਹਾਈ ਕਰਕੇ ਬੰਦੇ ਨੂੰ ਕੁਛ ਮਿਲਦਾ ਵਾ ਕਿ ਨੀ, ਕਿਉਂਕਿ ਇੱਥੇ ਜਿਆਦੇ ਪੜ੍ਹੇ- ਲਿਖੇ ਵੀ ਮੈਂ ਦੇਖਿਆ ਵਿਚਾਰੇ ਧੱਕੇ ਈ ਖਾ ਰਹੇ ਨੇ ਤੇ ਜਿਹੜੇ ਨਾ ਪੜ੍ਹੇ ਲਿਖੇ ਵੀ ਹੋ ਕੇ ਨਾ ਸੋਹਣੇ ਪੈਸੇ ਕਮਾ ਰਹੇ ਨੇ
ਹਾਂਜੀ- ਹਾਂਜੀ।
ਮੈਂ ਆਪਣੀ ਗੱਲ ਦੱਸਾਂ, ਮੈਂ ਕੋਈ ਜ਼ਿਆਦਾ ਪੜ੍ਹਿਆ ਵੀ ਨੀ ਹੈਗਾ ਜੀ ਠੀਕ ਹੈ ਜੀ। ਹਾਂ, ਮੈਂ ਤੇ ਪੰਜਵੀਂ ਕਲਾਸ ਵਿੱਚ ਗਿਆ ਸੀ ਤੇ ਮੈਂ ਪ੍ਰਿੰਸੀਪਲ ਸੀਗਾ ਮੇਰਾ, ਛੋਟੇ ਹੁੰਦੇ ਸੀਗੇ ਉਹੇ ਨਾ ਸਾਡੀ ਨਾ ਜੂੜੀ ਫੜ ਲਈ ਸੀਗੀ, ਮੇਰੀ ਮੈਨੂੰ ਗੁੱਸਾ ਚੜਿਆ, ਮੈਂ ਕਿਹਾ ਕੋਈ ਗੱਲ ਨੀ ਇਹਨੂੰ ਚਛੁੱ ਟੀਲੇ ਮੈਂ ਨਾ ਲੱਤ ਮਾਰਦੀ ਪੌੜੀਆਂ ਤੋਂ ਗਿਰ ਗਿਆ ਸਿਰ ਫੱਟ ਗਿਆ
ਅੱਛਾ।
ਓਨੇ ਤਾਂ ਸਾਨੂੰ ਰੇਸਟੀਕੇਟ ਕਰਤਾ ਸਕੂਲ ਤੋਂ ਈ ਕੱਢਦਾ ਬਾਰ ਉਸ ਬਾਦ ਮੈਂ ਸਕੂਲ ਈ ਨੀ ਗਿਆ ਪੜ੍ਹਨਾ ਈ ਨੀ ਮੈਂ ਕਿਆ।
ਅੱਛਾ ਜੀ।
ਹਾਂ ਤੇ ਅਸੀਂ ਪੈਸੇ ਸੋਣੇ ਕਮਾ ਰਿਆ ਪਰਿਵਾਰ ਐਸ਼ ਕਰ ਰਿਆ ਪੂਰਾ। ਐ ਥੋੜ੍ਹੀ ਜ਼ਰੂਰੀ ਹਰ ਚ ਪੜ ਕੇ ਹਾਂ ਪੜ੍ਹੋ ਪੜ੍ਹਨਾ ਚਾਈਦਾ ਮੈਂ ਕੈਨਾ ਕਦੀ ਪੜ੍ਹਾਈ ਅਸੀਂ ਨਈ ਕੀਤੀ ਪਰ ਪੜ੍ਹਾਈ ਵੀ ਕਿਤੇ-ਕਿਤੇ ਬੋਤ ਜ਼ਰੂਰੀ ਹੈਗੀ ਐ
ਹਾਂਜੀ-ਹਾਂਜੀ ਨਈ ਹੈ ਤਾਂ ਹੈ ਬਟ ਉਸ ਚੀਜ਼ ਦਾ ਪ੍ਰੈਸ਼ਰ ਨੀ ਲੈਣਾ ਚਾਈਦਾ ਤੇ ਐਂਡ ਚ ਨਾ ਸਕਿੱਲ ਈ ਕੰਮ ਆਂਦੀ ਏ।
ਕਰੋਗੇ ਨੀ।
ਹਾਂਜੀ-ਹਾਂਜੀ ਕੋਈ ਨੀ। ਕੋਈ ਨੀ ਕੋਈ ਨੀ ਜਰੂਰ ਤੁਸੀਂ ਆਪਣੇ ਜਾਵਾਕਾਂ ਨੂੰ ਭੇਜ ਦੇਣਾ।
ਬਿਲਕੁਲ ਜੀ ਬਿਲਕੁਲ ਚਲੋ ਮੈਂ ਕਰਦਾ ਫੋਨ ਜੀ ਓਕੇ ਓਕੇ ਸਸ ਸ਼੍ਰੀ ਕਾਲ ਜੀ।
ਸਸ ਸ਼੍ਰੀ ਕਾਲ।